ਤੱਕ ਨਹੀਂ ਏਦਾਂ ਹੋਈ ਕਿ ਘੱਟ ਹੋਈ ਉਹਦੀ ਆਪ ਕੱਟ ਹੋਈ ਨਾ ਮੇਰਾ ਕੋਈ ਉਹ ਆ ਨਹੀਂ ਕੱਟ ਨੀ ਹੋਈ ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਓ ਹੋਰ ਰੋਟੀ ਪਾਣੀ ਖਾ ਲਿਆ ਤੁਸੀਂ
ਹਾਂਜੀ ਹਾਂਜੀ ਅਸੀਂ ਹੁਣੇ ਬਸ ਡਿਨਰ ਕਰਕੇ ਹਟੇ ਸੀਗੇ ਹੋਰ ਤੁਸੀਂ ਕਰ ਰਹੇ ਹੋ ਡਿਨਰ ਕੀ ਹੋ ਗਿਆ ਤੁਹਾਡਾ
ਨਹੀਂ ਮੈਂ ਹਜੇ ਅਸੀਂ ਰਾਤ ਦਾ ਖਾਣਾ ਖਾਣਾ ਆ ਹੋਰ ਕੀ ਬਣਾਇਆ ਤੁਸੀਂ
ਅਸੀਂ ਆਲੂ ਸ਼ਿਮਲਾ ਮਿਰਚ ਬਣਾਈ ਸੀ ਅੱਜ ਤੇ ਫੁਲਕੇ ਬਣਾਏ ਸੀ ਉਹਦੇ ਨਾਲ ਅੱਛਾ ਅੱਛਾ ਬਸ ਗਰਮੀਆਂ ਚ ਕਿੱਥੇ ਬਣਦੀਆਂ ਨੇ ਨੀਆਂ ਹਾਂਜੀ ਨਹੀਂ ਅਸੀਂ ਨਾ ਦੁਪਹਿਰੇ ਬਣਾਈ ਸੀਗੀ ਅਸੀਂ ਦਾਲ ਚਾਵਲ ਤੇ ਤੇ ਫੇਰ ਮੈਂ ਕਿਹਾ ਚੱਲ ਹੁਣ ਦੁਪਹਿਰੇ ਵੀ ਖਾਧੀ ਸੀ ਦਾਲ ਤੇ ਮੈਂ ਕਿਹਾ ਹੁਣ ਦੁਪਹਿਰੇ ਫੇਰ ਰਾਤੀ ਫੇਰ ਮੈਂ ਦਾਲ ਨੀ ਦਿੰਦੀ ਫਿਰ ਮੈਂ ਕਿਹਾ ਚੱਲ ਸੁੱਕੀ ਸਬਜ਼ੀ ਬਣਾ ਦੇਣੇ ਇੱਕ ਸਵੇਰੇ ਨਾਸ਼ਤੇ ਚ ਵੀ ਕੰਮ ਆ ਜਾਵੇਗੀ
ਹਾਂਜੀ ਇਹ ਤਾਂ ਸਹੀ ਆ
ਹਾਂਜੀ ਹਾਂਜੀ ਹੋਰ ਤੁਸੀਂ ਕੀ ਬਣਾਇਆ
ਅਸੀਂ ਤਾਂ ਆਲੂ ਮ
ਆਲੂ ਮਟਰ ਦੇਖੋ ਮੇਰੇ
ਹੂੰ
ਦੇਖੋ ਅਸੀਂ ਅਸੀਂ ਗਲਤੀ ਨਾਲ ਇੱਕ ਦੂਜੇ ਦੇ ਘਰ ਬੈਠੇ ਹਾਂ ਮੈਨੂੰ ਤੁਹਾਡੇ ਘਰ ਸੀ ਤੁਹਾਨੂੰ ਮੇਰੇ
ਹਾਂਜੀ ਮੈਨੂੰ ਬਿਲਕੁਲ ਨੀ ਪਸੰਦ ਆਲੂ ਮਟਰ
ਅੱਛਾ ਅੱਛਾ ਬਸ ਕਈਆਂ ਦੇ ਆਪਣੇ ਹੁੰਦੇ ਨਾ ਪਸੰਦ ਮੈਨੂੰ ਵੀ ਠੀਕ ਲੱਗਦਾ ਮੈਨੂੰ ਕੋਈ ਸਬ ਜੀ ਐਸੀ ਨਹੀਂ ਲੱਗਦੀ ਖ਼ਰਾਬ ਮੈਂ ਸਭ ਖਾ ਲੈਂਦੀ ਹਾਂ ਮਤਲਬ ਸ਼ਿਮਲਾ ਮਿਰਚ ਕਰੇਲੇ ਘੀਆ ਤੋਰੀ ਟਿਨਡੇ
ਬਹੁਤ ਸਵਾਦ ਲੱਗਦੇ
ਹਾਂਜੀ ਇੱਕ ਤਾਂ ਮੈਨੂੰ ਵੀ ਐਸੇ ਨੀ ਚੰਗੇ ਲੱਗਦੇ ਮਤਲਬ ਖਾ ਲੈਣੀ ਆਂ ਪਰ ਮੈਨੂੰ ਨਾ ਮੇਰੀ ਤਾਈ ਜੀ ਬਣਾਉਂਦੇ ਨੇ ਧਾਗਾ ਬੰਨ ਕੇ ਮਸਾਲਾ ਭਰ ਕੇ ਉਹ ਚ ਬੜੇ ਸਵਾਦ ਬਣਦੇ ਨੇ ਉਹ
ਅੱਛਾ ਅੱਛਾ ਫੇਰ
ਹਾਂਜੀ ਹੋਰ ਤੁਸੀਂ ਦੱਸੋ ਕੀ ਕਰ ਰਹੇ ਅੱਜ ਕੱਲ
ਛੁਟੀਆਂ ਹੋਈਆਂ ਆ ਪੜ੍ਹਾਈ ਦਾ ਕੰਮ ਚੱਲ ਰਿਆ ਆ ਛੁੱਟੀਆਂ ਤੋਂ ਵੱਧ ਤਾਂ ਕੰਮ ਦੇ ਦਿੰਦੇ ਉਹ
ਆਹ ਤਾਂ ਬਿਲਕੁਲ ਗੱਲ ਹੈਗੀਏ ਉਲਟਾ ਚਲੋ ਫੇਰ ਤੁਹਾਨੂੰ ਤਾਂ ਇਹ ਹੁੰਦਾ ਹੈ ਕਿ ਚਲੋ ਅਸੀਂ ਆਪਣਾ ਕੰਮ ਕਰਨਾ ਸਾਨੂੰ ਸੋਚੋ ਸਾਨੂੰ ਤੇ ਹੋਰ ਛੋਟੇ ਬੱਚੇ ਬੱਚਿਆਂ ਦਾ ਜਿਹੜੇ ਸਾਡੇ ਘਰ ਚ ਹੈਗੇ ਨੇ ਉਹਨਾਂ ਦਾ ਵੀ ਕਰਨਾ ਪੈਂਦਾ ਹੈ ਮੇਰੀ ਚਾਚੀ ਹੈ ਨਾ ਉਹਨਾਂ ਦਾ ਮੁੰਡਾ ਕਾਫੀ ਛੋਟਾ ਹਲੇ ਤੇ ਉਹ ਉਹਨਾਂ ਦਾ ਉਹ ਮੇਰੇ ਕੋਲ ਭੇਜ ਦਿੰਦੇ ਨੇ ਤੇ ਉਹਨੂੰ ਆਉਂਦਾ ਕੁਛ ਹੈ ਨੀ ਤੇ ਉਦੋਂ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਹੈ ਮੈਂ ਕਿਹਾ ਛੁੱਟੀਆਂ ਤੇਰੀਆਂ ਨੇ ਮੇਰੀਆਂ ਨੇ ਜੋ ਤੂੰ ਕੰਮ ਸਾਰਾ ਮੇਰੇ ਤੋਂ ਕਰਵਾ ਰਿਹਾ
ਉਹਨਾਂ ਦਾ ਹੱਥ ਫੜ ਕੇ ਕਰਾਇਆ ਕਰੋ ਨਾ ਨਹੀਂ ਤੇ ਉਨੂੰ ਆਦਤ ਪੈ ਜਾਨੀ ਆਪਣਾ ਕੰਮ
ਨਹੀਂ ਪਰ ਪਤਾ ਕੀ ਜਿਵੇਂ ਹੁਣ ਸਮਾਨ ਵੀ ਏਂਵੇਂ ਦਾ ਹੁੰਦਾ ਹੈ ਜਿਵੇਂ ਗਲੂ। ਗਲੁ ਗਨ ਹੋ ਗਈ ਹੱਥ ਤੇ ਲੱਗ ਜੇ ਗਰਮ ਕੋਈ। ਪਤਾ ਨੀ ਹੈਗਾ ਕੈਂਚੀ ਨਾਲ ਵੱਢਣਾ ਹੁਣ ਹਾਂ ਜ। ਜਿਵੇਂ ਉਹੀ ਹੋ ਗਿਆ ਉਹ ਪਰ ਜਿਵੇਂ ਹੁਣ ਐ ਹੋ ਗਿਆ ਜਿਵੇਂ ਕੈਂਚ। ਕੈਂਚੀ ਨਾਲ ਕੱਟਣਾ ਹੈ ਹੁਣ ਕੈਂਚੀ ਵੀ ਨਹੀਂ ਦੇ ਸਕਦੇ ਛੋਟੇ ਬੱਚਿਆਂ ਦੇ ਹੱਥ ਵਿਚ।
ਹਾਂ ਨਹੀਂ ਉਹ ਤਾਂ ਆਪ ਹੀ ਕਰਨਾ ਪੈਂਦਾ ਦੀਦੀ।
ਤਾਂ ਉਹੀ ਗੱਲ ਹੈ ਬਸ ਉਹ ਫੇਰ ਚਾਚੀ ਨੀ ਕਰਦੀ ਨਾ ਚਾਚੀ ਕਰੇ ਉਹ ਮੈਨੂੰ ਭੇਜ ਦਿੰਦੇ ਨੇ ਉਹ ਕਹਿੰ ਤੂੰ ਕਰਦੇ ਮੈਂ ਕਿਹਾ ਬੱਸ ਗਰਮੀ ਤਾਂ ਜੀ ਬਹੁਤ। ਬਿਨਾ ਏ ਸੀ ਦੇ ਕਿੱਥੇ ਬੈਠਿਆ ਜਾਂਦਾ ਹੈ।
ਆਹੋ ਸਾਰੇ ਪਰ ਏ ਸੀ ਦੇ ਉਹ ਵੀ ਬਹੁਤ। ਉਹ ਏ ਸੀ ਦੇ ਨੁਕਸਾਨ ਵੀ ਬਹੁਤ ਆ ਦੀਦੀ ਇਹ ਚੀਜ਼ ਰਾਤੀ ਤਾਂ ਉਹ ਸਵੇਰੇ। ਉਠਣ ਦਾ ਮਨ ਨਹੀਂ ਕਰਦਾ ਸ਼ਰੀਰ ਕਿੰਨਾ ਉਹ ਹੋਇਆ।
ਹਾਂਜੀ ਹਾਂਜੀ ਅਸੀਂ ਤਾਂ ਖੁਦ ਹੀ ਐਵੇਂ ਬਣਾ ਕਰਦੇ ਹ ਨਾ। ਥੋੜਾ ਦੇਰ ਚਲਾਉਦੇ ਹਾਂ ਕੂਲਿੰਗ ਹੋ ਜਾਂਦੀ ਹੈ ਫ਼ਿਰ ਬੰਦ ਕਰ ਦਿੰਦੇ ਹਾਂ ਅਸੀਂ ਸਾਰਾ ਟਾਈਮ ਨ ਚਲਾ ਕੇ ਰੱਖਦੇ। ਤੇ। ਉਹੀ ਹੁਣ ਜਿਵੇਂ ਦਿਨ ਵੇਲੇ ਹੈ ਹੁਣ ਸਾਨੂੰ ਪਤਾ ਅਸੀ ਬਾਰ। ਪਰ ਅੰਦਰ ਬਾਹਰ ਜਾਣਾ ਕਦੀ ਕੋਈ ਕੰਮ ਕਰਨਾ ਕਦੀ ਕੋਈ ਕਰਨਾ ਤਾਂ ਨੀ ਚਲਾਉਂਦੇ ਆਪਾਂ ਬਸ ਬਾਕੀ। ਕੀ ਫੇਰ ਆਪਾਂ ਚਲਾ ਲੈਂਦੇ ਹਾਂ।
ਹੁਣ ਕਰੋ ਵੀ ਕੀ ਬੰਦਾ ਫਰ ਜੇ। ਸਗੋ ਸਾਰਾ ਦਿਨ ਬੰਦੇ ਨੇ ਕੰਮ ਕਰਨਾ ਜੇ ਰਾਤ ਨੂੰ।
ਉਹੀ ਤੇ ਇਨੀ ਗ਼ਰਮੀ ਚ ਕਿੱਥੇ ਨੀਂਦ ਆਂਦੀ ਏ। ਇੱਕ ਤਾਂ ਇੱਥੇ ਲੈਟ ਏਨੀ ਜਾਂਦੀ ਹੈ ਬਾਰ ਬਾਰ ਕੱਟ ਲਾ ਦਿੰਦੇ ਨੇ ਉਹਥੇ ਜਿਹੜਾ ਚੱਲਣਾ ਵੀ ਹੁੰਦਾ ਦਾਂ ਥੋੜ੍ਹੀ ਦੇਰ ਏ ਸੀ ਉਹ ਵੀ ਨੀ ਚੱਲਦਾ। ਫੇਰ ਇੰਨੀ ਲੇਟ ਚੱਲਦਾ ਹੈ ਹਾਂ। ਹਾਂਜੀ ਹਾਂਜੀ ਹੋਰ ਦੱਸੋ ਤੁਸੀਂ।
ਬਸ ਵਧੀਆ ਛੁੱਟੀਆਂ ਹੋਈਆਂ ਛੁੱਟੀਆਂ ਦਾ ਪਤਾ ਨੀ ਲੱਗਾ ਕਿੱਧਰ ਨੂੰ ਲੰਗ ਗਈਆਂ। ਕੰਮ ਹਜੇ ਤੁਹਾਡੇ ਅੱਧੇ ਤੋਂ ਜ਼ਿਆਦਾ ਵੀ ਨੀ ਹੋਇਆ ਅੱਧੇ ਤਾਂ ਥੋੜਾ ਹੀ ਹੋਇਆ ਆ।
ਬਸ ਜੀ ਸਭ ਦਾ ਏਹੀ ਹਾਲ ਹੈਗਾ ਮੈਂ ਤਾਂ ਨਾ ਜਿਵੇਂ ਕੰਮ ਕਰਦੀ ਹਾਂ ਨਾ ਮੇ। ਨੂੰ ਜਿਵੇਂ ਬਾਹਰਲੇ। ਜਿਵੇਂ ਬੱਚੇ ਹੁੰਦੇ ਨੇ ਨਾ ਉਹ ਆਪਣੇ ਪ੍ਰੋਜੈਕਟ ਮੋਡਲ ਦੇ ਦਿੰਦੇ ਨੇ ਜਿਵੇਂ ਫਾਈਲਾਂ ਵਗੈਰਾ ਬਣਵਾ ਲੈਂਦੇ। ਨੇ ਮੇਰੇ ਤੋਂ ਤੇ ਮੇਰਾ ਕੰਮ ਹੈਗਾ ਤੇ ਮੈਂ ਉ। ਪਾ ਦਿੰਨੀ ਹਾਂ ਤੇ ਮੈਂ ਕਹਿੰਦੀ ਹਾਂ ਮੈਨੂੰ ਇਸ ਚ ਫਾਇਦੇ ਤੋਂ ਜ਼ਿਆਦਾ ਨੁਕਸਾਨ ਹੁੰਦਾ ਪਿਆ। ਕਿਉਂਕਿ ਜਿਹੜੀ ਮੇਰੀ ਰਿਸ਼ਤੇਦਾਰੀਆਂ ਨੇ ਮੇਰੇ ਪੜੋਸੀ ਨੇ। ਫਰੀ ਚ ਮੇਰੇ ਤੋਂ ਬਣਵਾਏ ਜਾ ਰਹੇ ਨੇ ਤੇ ਸਮਾਨ ਵੀ ਮੇਰਾ ਖੁਦ ਦਾ ਲੱਗਦਾ ਪਿਆ ਤੇ ਮੇਰੀ ਮਿਹਨਤ ਦਾ ਵੀ ਕੋਈ ਪੈਸਾ ਨੀ। ਦਾ ਦੱਸੋ।
ਪਰ ਤੁਸੀਂ ਇਹਦੇ ਕਹੋ ਨਾ ਤੁਸੀਂ ਕਹੋ ਕੰਮ ਦੇ ਵਿੱਚ ਇਹ ਚੰਗੀਆਂ ਨੀ ਚੀਜ਼ਾਂ ਕੰਮ ਅਪ।
ਹਾਂਜੀ ਯਾਰ ਉਹ ਤਾਂ ਹੈ ਹੀ ਦੇਖੋ ਨਹੀਂ ਪਤਾ ਕੀ ਗੱਲ ਹੈ ਦੇਖੋ ਮੈਂ। ਹੁਣ ਜਿਵੇਂ ਘਰਦਿਆਂ ਨੂੰ ਤਾਂ ਫ਼ਿਰ ਮੈਂ ਇਹ ਵੀ ਨੀ ਕਹਿ ਸਕਦੀ ਕਿ ਮੇਰੇ ਕੋਲ ਸਮਾਨ ਵੀ ਆ ਮੈਨੂੰ। ਮਾਨ ਲਿਆ ਦੋ ਜਿਵੇਂ ਚਾਚੀ ਹੋ ਹੈਗੇ ਨੇ। ਬਾਹਰਲੇ ਵੀ ਐਵੇਂ ਦੇ ਨੇ ਜੀ ਹੁਣ। ਮੈਂ ਹੁਣ ਮੇਨੂੰ ਸਾਡੇ ਨਾ ਪੜੋਸਸੀ ਹੈਗੇ ਨੇ ਉਹਨਾਂ ਦੀ ਨਾ ਮੁੰਡੇ ਦੀ ਨਾ ਪੀ ਪੀਟੀ ਬਣਾਉਣੀ ਸੀ। ਤੇ ਲੈਪਟੋਪ ਮੇਰੇ ਕੋਲ ਪਿਆ ਸੀ ਉਹਨੇ ਕਿਹਾ ਚਲੋ ਤੁਸੀਂ ਪੀ ਪੀ ਟੀ ਬਣਾ ਦੋ ਤੇ ਮੈਂ ਚੱਲ ਬਣਾਤੀ ਮੈਂ ਕਿਹਾ ਔਰ ਉਹਨੇ ਮੇਰੀ ਮੈਂ ਨਾ ਉਹਦੇ ਤੇ ਪਾਇਆ ਸੀ ਸਟੇਟਸ ਤੇ ਵੀ ਮੈਂ। ਬਣਾਉਦੀ ਹਾਂ ਤੇ ਪੂਰਾ ਪੈਂਪਲੇਟ ਪਾਇਆ ਸੀ ਮੈਂ ਐ ਵੀ ਵੀ ਮੈਂ ਬਿਜਨਸ ਵਿੱਚ ਹੈ ਮੇਰਾ। ਤੇ ਬੰਦੇ ਨੇ ਅੱਗੋਂ ਮੈਨੂੰ ਕਹਿ ਦਿੱਤਾ ਚਾਚੀ ਨੇ ਕਿ ਤੂੰ ਬਣਾ ਦੀ ਮੈਂ ਕਿਹਾ ਚਲੋ। ਠੀਕ ਹੈੈਂ। ਬਈ ਅੱਗੋ ਅਗੋਂ ਜਵਾਬ ਆਇਆ ਥੈਂਕ ਯੂ ਸੋ ਮਚ। ਤੇ ਪੈਸੇ ਦੀ ਕੋਈ ਗੱਲ ਨੀ ਕਿਉਂਕ ਬਈ ਐਵੇਂ ਤੁਸੀਂ ਸ਼ ਮੰਗ ਵੀ ਨੀ ਸਕਦੇ ਬੀ ਹਾਂ ਬਈ ਮੈਨੂੰ ਪੈਸੇ ਦਿਓ ਤੇ ਉਹ ਬਆ ਗੱਲਾ ਬੰਦਾ ਫੋਰਮੈਲਟੀ ਵੱਸ ਪੁੱਛ ਲੈਂਦਾ ਇੱਕ ਵਾਰ ਵੀ ਹਾਂ ਪੈਸੇ ਦੇ ਦੇ ਦੱਸਦੇ ਕਿੰਨੇ ਕੁ ਦੇਣੇ ਨੇ
ਇਹ ਗ਼ਲਤ ਗੱਲਾਂ ਹੁੰਦੀਆਂ
ਉਹੀ ਹੋਰ ਹੁਣ ਮੈਨੂੰ ਕਹਿੰ ਉਹੀ ਮੈਨੂੰ ਕਹਿੰਦੇ ਨੇ ਬੀ ਮੇਰੇ ਨਾਲ ਉਹ ਬਣਾ ਦੇ ਪ੍ਰੈਕਟੀਕਲ ਫਾਈਲ ਪ੍ਰੈਕਟੀਕਲ ਫਾਈਲ ਤਾਂ ਚਲੋ ਦੇ ਜਾਂਦੇ ਨੇ ਤੇ ਅੰਦਰ ਪੈਨ ਵੀ ਸਾਰੇ ਮੇਰੇ ਉਹ ਚ ਜਿਹੜੀ ਫੋੋ
ਤੇ ਦੀਦੀ ਤੁਸੀਂ ਇਹ ਦੇਖੋ ਪ੍ਰੈਕਟੀਕਲ ਨੂੰ ਬਣਾਉਣ ਨੂੰ ਟੈਮ ਕਿੰਨਾ ਲੱਗਦਾ ਤੁਹਾਨੂੰ ਇੰਨਾ ਪਤਾ
ਉਹ ਵੀ ਸਹੀ ਗੱਲ ਹੈ ਲਿਖਦੇ ਰਹੋ ਲਿਖਣਾ ਲਿਖਣਾ ਟਾਈਮ ਪਾਸ ਹੁੰਦਾ ਰਹਿੰਦਾ ਹੁਣ ਉਸ ਚ ਵੀ ਪੂਰੀ ਪੂਰੀ ਰਾਤ ਲੱਗ ਜਾਂਦੀ ਆ ਮੈਨੂੰ ਕਰਦੇ ਨੂੰ ਤੇ ਅੱਗੋਂ ਐਵੇਂ ਮੇਰੀ ਮਿਹਨਤ ਦਾ ਮੁੱਲ ਪਾਂਦੇ ਨੇ ਤੇ ਜਿੰਨੇ ਮੇਰੇ ਨਾਲ ਲਿਖ ਇੱਕ ਵਾਰ ਐਵੇਂ ਕੀਤਾ ਮੈਂ ਅਗਲੀ ਵਾਰਨ ਉਹਦੀ ਬਣਾਂਦੀ ਨੀ ਹਾਂ ਫਿਰ ਮਨਾ ਕਰ ਮੈਂ ਕੇਨੀ ਮੇਰੇ ਕੋਲ ਟੈਮ ਨੀ ਹੈ
ਖ਼ਰਾਬ ਕਰਦੇ ਗਾਹਕ ਨਾ
ਹਾਂ ਉਹੀ ਮੈਂ ਉ ਦਿਨ ਵੀ ਉਹਨੂੰ ਇਹੀ ਕਿਹਾ ਮੈਨੂੰ ਨਾ ਮਿਲੀ ਇੱਕ ਨਾ ਸਾਡੀ ਨਾ ਨਾਲ ਸਾਡੇ ਘਰ ਦੇ ਨਾਲ ਹੀ ਰਹਿੰਦੇ ਨੇ ਉਹ ਵੀ ਨਾ ਤੇ ਕਹਿੰਦੇ ਕਿ ਤੂੰ ਬਣਾ ਮੈਂ ਕਿਹਾ ਹਾਂਜੀ ਹਾਂਜੀ ਮੈਂ ਬਣਾਣੀ ਹਾਂ ਕਹਿੰਦੀ ਸਾਡੇ ਮੁੰਡੇ ਦਾ ਵੀ ਬਣਾ ਲਈ ਫੇਰ ਨਾ ਆਪਾਂ ਭੇਜ ਦਾਂਗੇ ਤੇਰੇ ਘਰ ਤੂੰ ਇੰਦੇ ਨਾਲ ਮਿਲ ਕੇ ਬਣਵਾ ਦੀ ਉਹਦੇ ਮੁੰਡੇ ਨੇ ਉਹ ਨਾ ਸਾਡਾ ਡੋਗੀ ਹੈ ਉਹ ਬਾਹਰ ਕੁੱਤੇ ਨੂੰ ਭੋਗਦਾ ਪਿਆ ਹੈ ਹਾਂਜੀ ਹਾਂਜੀ ਤੇ ਉਹ ਨਾ ਮਤ ਮਤਲਬ ਮੈਂ ਕਹ ਕਹਿੰਦੇ ਇਹਨੂੰ ਭੇਜ ਦਾਂਗੀ ਤੂੰ ਇਹਨੂੰ ਸਿਖਾ ਦੀ ਕਿਵੇਂ ਬਣਾਉਂਦੇ ਨੇ। ਮੈਂ ਕਿਹਾ ਚੱਲ ਖੁਦ ਕਰੇਗਾ ਉਹਨੇ ਕਰਨਾ ਤੇ ਕੀ ਉਹਨੇ ਮੇਰੇ। ਜਿਹੜਾ ਸਮਾਨ ਪਿਆ ਸੀ ਉਹ ਵੀ ਤੋੜਤਾ ਨਹੀਂ ਤੋੜਤਾ ਖਲਾਰਾ ਦੂਜੀ ਗੱਲ ਹੁੰਦੇ ਖਲਾਰਾ ਮੈਂ ਸਮੇਟ ਲਾ ਲੇਕਿਨ ਉਹਨੇ ਤਾਂ ਤੋੜ ਹੀ ਦਿੱਤਾ ਸਮਾਨ ਮੇਰਾ ਉਸ ਚ ਕਈ ਜਿਹੜੇ ਮਾਰਕਰ ਹੁੰਦੇ ਨੇ ਉਹਦੀ ਪੂਰੀ ਨਿਬ ਖ਼ਰਾਬ ਕਰਤੀ ਕ੍ਰੋ ਜਿਹੜੇ ਕਰਿਓਨ ਹੁੰਦੇ ਨੇ ਵਿੱਚੋ ਤੋੜ ਤੇ ਕਹਿੰਦਾ ਮੇਰੇ ਕੋਲ ਪਤਾ ਨੀ ਚਲਾ ਕਰਿਓ ਕੌਣ ਬਈ ਕਰਦੇ ਕਰਦੇ ਤੋੜਤੇ ਦੱਸੋ ਜਰਾ ਮੇਰੇ ਦੋ ਦੋ ਤਿੰਨ ਤਿੰਨ ਸੌ ਰੁਪਏ ਦੇ ਡੱਬ ਬਾਣਦਾ ਮੇਰਾ ਏਡਾ ਮਹਿੰਗਾ ਤੇ ਐਂ ਖ਼ਰਾਬ ਕਰਦੇ ਮਿੰਟ ਲਾਇਆ ਫ ਮੈਂ ਉਹਦੀ ਮੰਮੀ ਨੂੰ ਕਿਹਾ ਕਹਿੰਦਾ ਨਹੀਂ ਚੱਲ ਕੋਈ ਗੱਲ ਨੀ ਬੱਚਾ ਹੈਗਾ ਤੂੰ ਚਲ ਤੁ ਹੋਰ ਲੈ ਲੀ ਤੇ ਹੋਰ ਲੈਣ ਵਾਸਤੇ ਪੈਸੇ ਵੀ ਦਿਓ ਜੀ ਪੈਸੇ ਤਾਂ ਦਿੱਤੇ ਨੀ ਦੱਸੋ ਜਰਾ ਇਵੇਂ ਕਰਦੇ ਨੇ ਪੈਸੇ ਦਿੱਤੇ ਵੀ ਨੀ, ਨਾ ਕੁਝ ਕਰਨ ਦੇ ਦਿੱਤੇ ਮੈਂ ਤਾਂ ਹੁਣ ਕਹਿਣਾ ਹੈ ਹੁਣ ਮੈਂ ਦੂਜਾ ਜਿਹੜਾ ਪੋਸਟਰ ਪਾਣਾ ਪਾਣਾ ਰਿਸ਼ਤੇਦਾਰ ਤੇ ਪੜੋਸੀ ਨੋਟ ਅਲਾਊਡ
ਤੇ ਲਿਖਦੇ ਆਹ ਚੀਜ਼ ਦੀ ਇੰਨੀ ਕਸਟ ਆ ਆਹ ਚੀਜ਼ ਦੇ ਇੰਨੇ ਪੈਸੇ ਆਹ ਚੀਜ਼ ਦੇ ਇੰਨੇ ਪੈਸੇ ਬਿਜਨਸ ਆ ਕੋਈ ਪਿਆਰ ਮੁਹੱਬਤ ਵਾਲਾ ਕੋਈ ਕੰਮ ਨਹੀਂ
ਉਓਹ ਉਹੀ ਨਹੀਂ ਮੈਂ ਉਹੀ ਕਿਹਾ ਮੈਂ ਹੁਣ ਆਪਣੇ ਚਾਚ
ਤੁਸੀ ਪੈਹੇ ਰੱਖ ਕੇ ਪਾਓ ਨਾ ਨਾਲ ਪੈਹੇ ਰੱਖ ਕੇ ਪਾਓ ।
ਯਾਰ ਐਵੇ ਨੀ ਫੇਰ ਚੰਗਾ ਲੱਗਦਾ ਨਾ ਇਹ ਵੀ ਤੇ ਦੇਖੋ ਨਾ ਹੁਣ ਈ ਚਾਚੀ ਨੂੰ ਮੈ ਕਹਿ ਤਾ ਮੈ ਕਿਹਾ ਚਾਚੀ ਮੈ ਬਣਾ ਰਹੀ ਆ ਮੈ ਸੂਟ ਲਾਗੀ ਹੁਣ ਇਹਦੇ ਬਦਲੇ, ਹੁਣ ਪੰਜ ਸੌ ਰੁਪਏ ਦਾ ਕੰਮ ਐ ਮੈ ਦੋ ਹਜ਼ਾਰ ਦਾ ਸੂਟ ਲਾਕੇ ਕਾਫੀ ਵਾਰ ਫ੍ਰੀ ਚ ਬਣਾ ਚੁੱਕਿ ਆ ਮੈਂ
ਸੂਟ ਕਿੱਦਾ ਮਤਲਬ?
ਸੂਟ ਉਹਨਾ ਨੂੰ ਕਹਾਗੀ ਨਾ ਮੈਨੂੰ ਸੂਟ ਦਵਾਓ ।
ਅੱਛਾ -ਅੱਛ ।
ਹੂੰ ਟਾਈਮ ਪਾਸ ਹੁਣ ਆਪਣਾ ਵੀ ਟਾਇਮ ਵੇਸਟ ਕਰ ਰਹੇ ਆ -
ਇਹ ਤਾ ਹੈ ਕੋਈ ਬੰਦੇ - ਪਤਾ ਕਿ ਬੰਦੇ ਨੂੰ ਆਪ ਈ ਮਿਹਨਤ ਦੇ ਦੇਣੀ ਚਾਹੀਦੀ ਏ ਅਗਲਾ ਬੰਦਾ ਵੀ ਨੀ ਫੇਰ-
ਬਿਲਕੁਲ ਇਹ ਨਹੀ ਦੇਖੋ ਨਾ ਸਾਡੇ ਨਾ ਰਿਸ਼ਤੇਦਾਰੀਆ ਵੀ ਏਵੇ ਨੇ ਮਨਾ ਨੀ ਕਰਦੇ ਕਿਉ ਕਦੇ, ਭੂਆ ਦਾ ਮੁੰਡਾ ਭੇਜ ਦਿੰਦਾ ਫਾਈਲ ਕਿ ਦੀਦੀ ਫਾਈਲ ਬਨਾ ਦੇ । ਮੈ ਕਿਹਾ ਚੱਲ ਭੇਜਦੇ ਹੁਨ ਕਿਆ ਮੈ ਉਹਨੂੰ -ਉਹਨੂੰ ਥੋੜੀ ਕਹਾਂਗੀ ਚੱਲ ਭਰਾ ਪੈਸੇ ਦੇ ਐਵੇ ਦੀ ਗੱਲ- ਲਾ ਹੋ ਜਾਂਦੀਆ ਨੇ ਬਿਜਨਸ ਵੀ ਨਾ ਰਿਸ਼ਤੇਦਾਰੀ ਦੇ ਕਾਰਨ ਚੱਲ ਨੀ ਪਾਂਦਾ ਸਾਡਾ ਬ - ਤੋ ਜਿਆਦਾ ਮੇਰਾ ਸਮਾਨ ਆ ਜਾਂਦਾ ਜਿਹੜੇ, ਬਿਲਕੁਲ ਜੀ ਬਿਲਕੁਲ । ਰ ਸਾਡੇ ਤਾ ਘਰ ਦੇ ਵੀ ਕਹਿੰਦੇ ਨੇ, ਵੀ ਨਹੀ ਕੋਈ ਲੋੜ ਮਤਲਬ ਜ ਮੈ ਐਵੇ, ਕਹਿੰਦਾ ਨਾ ਇੰਨੇ ਪੈਸੇ ਨੀ ਦਿੱਤੇ, ਚੱਲ ਕੋਈ ਗੱਲ ਨੀ ਰਿਸ਼ਤੇਦਾਰੀਆ 'ਚ ਚਲਦੈ । ਮੈ ਕਿਹਾ ਬਸ ਰਿਸ਼ਤੇਦਾਰ- ਸਾਡਾ ਈ ਬਿਜਨਸ ਡੋਬਣਗੇ ।
ਆ ਤੂੰ ਕਿਹ ਰਿਸ਼ਤੇਦਾਰੀਆ ਨੇ ਸਾਨੂੰ ਦੁਖੀ ਕਰ ਛੱਡਿਆ ।
ਬਿਲਕੁਲ ਜੀ ਬਿਲਕੁਲ । ਇਹੀ ਕਰਦੇ ਨੇ ਬਈ ਅਰ, ਕੋਈ ਕੰਮ ਸਾਡਾ ਨੀ ਕਰਾ ਕੇ ਰਾਜੀ ਮੈ ਕਹਿ ਦਾ ਨਾ ਕਿਸੇ ਨੂੰ, ਵੀ ਚਲੋ ਸਾਡਾ ਵੀ ਕਰਦੋ ਥੋੜਾ ਜਾ। ਤੇ ਉਹ ਨੀ ਕਰਨਗੇ ਹੁਨ ਚਲੋ । ਹਾਂ ਇੱਧਰ ਹੈਗੇ ਆ ਅਸੀ ਤੇ ਇੱਧਰ ਆਏ ਆ ਅਸੀ ਉਧਰ ਆਏ ਆ ਮੈ, ਬਸ ਠੀਕ ਏ ਤੇ ਇੰਨੇ ਖਰਾਬ ਲੋਕੀ ਵੀ ਪ੍ਰਿੰਟ ਆਊਟ ਵੀ ਨੀ ਕਢਵਾ ਕੇ ਦੇ ਕੇ - ਜਾਂਦੇ ਵੀ ਤੁਸੀ ਫਾਇਲਾ ਤੇ ਚਿਪਕਾਨ ਵਾਸਤੇ ਪ੍ਰਿੰਟ ਆਊਟ ਤੇ ਦਿਓ ਕੰਮ ਸੇ ਕੰਮ। ਅਸੀ ਆਪਣੇ ਥੋੜੀ ਤਰਫ ਤੋ ਲਗਾਵਾਂਗੇ ।
ਹੂੰ ਇਹ ਤੇ ਗਲਤ ਬੰਦਾ ਕੀ ਕਰੇ ਹੁਣ ਫੇਰ ਹੁਣ ।
ਬਸ ਫੇਰ ਤਾ ਬਿਜਨਸ ਈ ਬੰਦ ਕਰੇ ਹੋਰ ਕੋਈ ਚੱਕਰ ਨੀ ਆ ਇਥੇ। ਅ ਇਸ ਤੋ ਚੰਗਾ ਤੇ ਮੇਰਾ ਸਕੂਲ ਚ ਈ ਚੱਲਦਾ ਸੀਗਾ ਜਿਸ ਟਾਈਮ ਮੈ ਆਪਣੇ ਸਕੂਲ ਚ ਕੋਲਜ ਚ ਪੜ੍ਹਦੀ ਸੀ, ਆਪਣੀ ਫਾਈਲ ਬਣਾਦੀ ਸੀ ਨਾਲ ਬੱਚਿਆ ਦੀ ਬਣਾਦੀ ਸੀ ਤੇ ਉਹਨਾ ਤੋ ਦੋ- ਦੋ ਸੌ ਰੁਪਿਆ ਵੀ ਲੈ ਲੈਂਦੀ ਸੀ ।
ਚਲੋ ਠੀਕ ਏ ਦੀਦੀ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਜਿਆਦਾ ਜੀ ਅ।
ਓਕੇ ਜੀ ਠੀਕ ਏ ਜੀ ਬਾਏ - ਬਾਏ ।